ਅਸੀ ਕਾਲ ਜੀ।
ਸਸ੍ਰੀ ਕਾਲ ਜੀ।
ਹੋਰ ਜੀ ਕੀ ਹਾਲ ਏ ਚਾਲ ਨੇ ਜੀ?
ਬਸ ਠੀਕ ਠਾਕ ਈ ਐ।
ਬਸ ਠੀਕ ਠਾਕ ਹੈਂ?
ਹਾਂਜੀ।
ਔਰ ਕੀ ਹਨ, ਗਰਮੀ ਕਰਕੇ ਬੋਹਤ ਜਾਦਾ ਬੁਰਾ ਹਾਲ ਐ ਸਈ ਗੱਲ ਐ।
ਹੋਰ ਦੋ ਤਿੰਨ ਦਿਨ ਹੋ ਗਏ ਤਾਂ ਹਵਾ ਵੀ ਨੀ ਇੰਨੀ ਧੁੱਪ ਤੇਜ਼ ਸਵੇਰੇ ਇੰਨੀ ਧੁੱਪ ਤੇਜ ਹੁੰਦੀ ਆ, ਦੁਪਹੇਰ ਦੇ ਤਾਂ ਬੁਰਾ ਹਾਲ ਹੋ ਜੇ ਬੰਦੇ ਦਾ।
ਸਈ ਗੱਲ ਐ ਸਈ ਗੱਲ ਐ। ਪੋਲਿਊਸ਼ਨ ਕਰਕੇ ਹੋ ਰੇਹਾ ਨਾ ਸਾਰਾ, ਪ੍ਰਦੂਸ਼ਣ ਬੋਹਤ ਜਾਦਾ ਹੈਗਾ ਆ।
ਹਾਂਜੀ ਤੇ ਸਈ ਗੱਲ ਵੱਧਦਾ ਈ ਆ ਹਾਂਜੀ।
ਹਾਂਜੀ ਵੱਧ ਈ ਰੇਆ ਬਸ।
ਹਾਂਜੀ-ਹਾਂਜੀ। ਪੋਲਿਊਸ਼ਨ ਕਰਕੇ ਤੇ ਕਈਆਂ ਨੂੰ ਟਰੈਵਲ ਚ ਬੋਹਤ ਪ੍ਰੋਬਲਮ ਹੁੰਦੀ ਆ। ਬੋਤ ਜਾਦਾ ਪਾਣੀ ਦਾ ਟਰੈਵਲ ਕਰਨਾ ਬੋਹਤ ਔਖਾ ਕਈਆ ਵਾਸਤੇ, ਮੈਂ ਤਾਂ ਆਪ ਨੀ ਟਰੈਵਲ ਕਰ ਦੀ ਜਾਦਾ, ਤੇਲ ਵਗੈਰਾ ਸਮੈਲ ਵਗੈਰਾ ਬੋਹਤ ਚੜਦੀ ਐ। ਹਮ ਹਾਂਜੀ।
ਬੋਹਤ ਬੁਰਾ ਹਾਲ ਐ ਜੀ, ਐਸੇ ਕਰਕੇ ਨਾ ਮੌਸਮ ਗਰਮ ਰੇਹੰਦਾ ਜ਼ਿਆਦਾਤਰ ਤਾਂ
ਹਾਂਜੀ, ਪਤਾ ਨੀ ਬਾਰਿਸ਼ ਕਦ ਆਣੀ ਐ? ਹੁਣ ਤੇ ਬਰਦਾਸ਼ ਵੀ ਨੀ ਹੋ ਰਈ, ਅੱਗੇ ਥੋੜੀ ਹੋ ਰਈ ਸੀ। ਅੱਛਾ ਜੀ।
ਸਾਡੇ ਵੀ ਕਾਫੀ ਦਿਨ ਪੇਹਲੇ ਬਾਰਿਸ਼ ਹੋਈ ਸੀ। ਨਾ-ਨਾ ਕੱਲ ਆਈ ਸੀ ਸਿਰਫ਼ ਪੰਜ ਮਿੰਟ ਈ ਆਈ ਹੋਣੀ ਐ ਮੇਰੇ ਸਾਬ ਨਾਲ। ਨਾ ਤੇਜ਼ ਆਈ, ਮਤਲਬ ਹਲਕੀ ਜੀ ਆਈ ਬਾਰਿਸ਼ ਮਤਲਬ ਸਾਰਾ ਦੇ ਕੇ ਫਿਰ ਨਾਲ ਈ ਬੰਦ ਹੋ ਗਈ, ਫਿਰ ਓਦਾਂ ਠੰਡੀ ਹਵਾ ਰਈ ਸ਼ਾਮ ਤੱਕ।
ਉਹ ਕੇਹੰਦੀ ਹਜੇ ਵੇਟਿੰਗ ਚ ਰੋ। ਵੇਟਿੰਗ ਚ ਰੱਖੇਆ ਹੋਏਆ ਵਾ ਹਾਂ। ਪੇਹਲਾਂ ਤੁਸੀ ਤੁਹਾਡੇ ਮਤਲਬ ਪੇਹਲਾ ਬਾਰਿਸ ਦੋ ਤਿੰਨ ਦਿਨ ਲਗਾਤਾਰ ਪਈ ਸੀ ਨਾ ਮੈਨੂੰ ਲੱਗੇਆ ਉਸ ਤੋਂ ਬਾਅਦ ਇੱਧਰ ਆਊਗੀ, ਬਟ ਇੱਧਰ ਨੀ ਆਈ ਹਜੇ ਤੱਕ
ਪਾਸੇ ਘੁੰਮਕੇ ਨਾ ਇਧਰੋਂ ਦੀ ਉੱਪਰਲੇ ਪਾਸੇ ਘੁੰਮ ਕੇ ਆਓਣੀ ਐ ਤੁਹਾਡੇ ਵਾਲੇ ਪਾਸੇ ਆਈ‌ ਨੀ ਰੂਟ ਬਦਲ ਲਿਆ ਉਹਨੇ
ਹਾਂ ਸਹੀ ਗੱਲ ਆ ਉਹਨੂੰ ਆਪਾਂ ਰੋਕ ਵੀ ਕਿੱਧਾਂ ਸਕਦੇ ਆ।
ਹੂੰ,
ਚਲੋ ਮਰਜੀ ਐ ਔਦੀ, ਜਦੋ ਆਣਾ ਆ ਜਾਣਾ ਵਾ, ਜਾਣਾ ਵੀ ਮਰਜੀ ਨਾਲ ਈ ਫਿਰ
ਸਈ ਗੱਲ ਐ ਜੀ।
ਹਾਂ ਜੀ,
ਕੱਲ ਤੇ ਇਸ ਹਿਸਾਬ ਦੇ ਬੱਦਲ ਆਏ ਸੀ ਮੈਂ ਕਿਹਾ ਬਈ ਸਾਰਾ ਦਿਨ ਬਰਸਾਤ ਹੋਏਗੀ ਸਾਰੀ ਰਾਤ ਬਰਸਾਤ ਹੋਏਗੀ ਬੋਤ
ਸਵੇਰੇ ਵੀ ਹੋਇਆ ਹੋਆ ਸੀ ਬੱਦਲ ਜਿਹਾ ਮੈਨੂੰ ਲੱਗਾ ਮੈਂ ਕਿਹਾ ਚੱਲ ਅੱਜ ਸ਼ਾਇਦ ਆਜੂਗੀ। ਤੇ ਸਵੇਰੇ ਸਵੇਰੇ ਸੀਗੀ ਮੈਂ ਛੇ ਵਜੇ ਉੱਠੀ ਉਦੋ ਬੱਦਲ ਦਾ ਬੋਤ ਸੀ ਨੇਰਾ ਨੇਰਾ। ਹਾਂਜੀ।
ਹਾਂਜੀ, ਮੈਂ ਸੈਰ ਕਰ ਰਿਹਾ ਸੀ ਨਾ ਛੱਤ ਤੇ। ਮੈਂ ਛੱਤ ਤੇ ਸੈਰ ਕਰ ਰਿਹਾ ਸੀ ਤੇ ਹਵਾ ਚੱਲ ਰਹੀ ਸੀ ਠੰਡੀ, ਮੈਂ ਕਿਹਾ ਬਰਸਾਤ ਆਏਗੀ।
ਛੱਤ ਤੇ ਕਿੰਨੀ ਕੁ ਸੈਰ ਹੋਊਗੀ ਬਾਰ ਰਾਊਂਡ ਲਗਾ ਲਿਆ ਕਰੋ ਸਵਸੇ ਮੋਰਨਿੰਗ ਚ ਸਵੇਰੇ-ਸਵੇਰੇ।
ਨਾ ਨਾ ਬਾਰ ਨੀ ਜਾਂਦੇ ਸਵੇਰੇ ਸਵੇਰੇ ਨਾ
ਤੇ ਸਵੇਰੇ ਸਵੇਰੇ ਬਾਰ ਨੀ ਹੁੰਦੇ ਸਵੇਰੇ ਸਵੇਰੇ ਤਾਂ ਸਗੋਂ, ਫਰੀ ਵਧੀਆ ਹੁੰਦੀ ਹਵਾ ਤਾਜ਼ੀ।
ਹੂੰ ਛੱਤ ਤੇ ਵਧੀਆ ਹਵਾ ਚੱਲਦੀ ਏ ਸਾਡੇ।
ਹਾਂ ਆਹ ਉੱਪਰ ਤਾਂ ਚਲੋ ਹਵਾ ਲੱਗਦੀ ਵਧੀਆ। ਨੀਚੇ ਨੀ ਹਵਾ ਲੱਗਦੀ ਹੋਰ ਹੋਰ ਹਾਂਜੀ, ਕਰ ਲਿਆ।
ਅੱਛਾ ਜੀ।
ਹਾਂਜੀ,
ਚੰਗਾ ਕੀ ਖਾਇਆ ਜੇ ਨਾਸ਼ਤੇ ਚ।
ਕੁਛ ਨੀ ਮਤਲਬ ਹਲਕੇ ਚਾਵਲ ਬਣਾਏ ਥੋੜੇ ਜੇ, ਗਰਮੀ ਕਰਕੇ ਰੋਟੀ ਨੀ ਮਨ ਕਰਦਾ ਹੈਗਾ।
ਗਰਮੀ ਤੇ ਤੇ ਬਸ ਗਰਮੀ ਬਹੁਤ ਜ਼ਿਆਦਾ ਨਾ ਇਸ ਕਰਕੇ ਰੋਟੀ ਅਸੀਂ ਵੀ ਖਾਂਦੇ ਨਾ।
ਹਾਂ ਪਾਣੀ ਪੂਣੀ, ਪਾਣੀ ਲੱਸੀ ਵਗੈਰਾ ਜੀ। ਪੀ ਦੇ ਦੋ ਤਿੰਨ ਦਿਨ ਹੋ ਗਏ ਬਸ। ਬੱਚੇ ਵੀ ਮੰਗਦੇ ਆ ਹਾਂਜੀ ਰੂ ਅਬਜ਼ਾ ਵਗੈਰਾ ਬਣਾ ਦਿੰਦੇ ਆ ਇਹਨਾਂ ਨੂੰ।
ਹਾਂ ਸਹੀ ਗੱਲ ਐ ਸਹੀ ਗੱਲ ਐ ਜੀ।
ਵਧੀਆ ਵਾ ਗਰਮੀ ਚ ਤਾਂ ਇਹ ਚੀਜ਼ਾਂ ਸਹੀ ਰਹਿੰਦੀਆਂ ਵਾ।
ਹਾਂ ਗਰਮੀ ਚ ਸਹੀ ਗੱਲ ਐ ਲਿਕਵਡ ਸਈ ਐ ਠੰਡਾ ਪੀਓ ਆਪਣਾ।
ਹਾਂ ਗਰਮੀ ਵੀ ਨੀ ਹੁੰਦੀ ਪਤਾ ਕੀ ਬਹੁਤ ਔਖਾ ਫੇਰ ਡਾਕ ਇਹੀ ਕਹਿੰਦੇ ਆ ਨਾ ਪਾਣੀ ਨੀ ਜੀ ਪੀਂਦੇ ਪਾਣੀ ਨੀ ਪੀਂਦੇ।
ਹਾਂਜੀ ਪਾਣੀ ਬਹੁਤ ਜ਼ਰੂਰੀ ਐ ਸਹੀ ਗੱਲ ਐ। ਹਾਂਜੀ,
ਅੱਛਾ ਤੁਸੀਂ ਕਰ ਲਿਆ ਲੰਚ, ਬ੍ਰੇਕਫਾਸਟ ਕਰ ਲਿਆ?
ਹਾਂਜੀ-ਹਾਂਜੀ ਕਰ ਲਿਆ, ਲੰਚ ਟੈਮ ਤਾਂ ਹੋ ਗਿਆ ਬਸ, ਫੋਨ ਆਜੇਗਾ ਹੁਣੇ ਕਰੋ।
ਅੱਛਾ ਜੀ।
ਹੂੰ,
ਕਆ ਕਰੀ ਜਾਂਦੇ ਕਰਨ ਲੰਚ, ਅੱਛ ਕਰਦੇ। ਅੱਛਾ ਠੀਕ ਆ ਵਧੀਆ ਘਰ ਦੀ ਖਾਣਾ ਵਧੀਆ ਈ ਆ ਬਾਰੋਂ ਮੰਗਵਾ ਲੋੋ ਫੇਰ ਐਂਵੀ
ਨਈ ਬਾਰੋਂ ਵੀ ਮੰਗਵਾਈ ਦਾ ਬਾਰੋਂ ਸ਼ਾਮੀ ਮੰਗਵਾਈ ਦਾ ਬਾਰ ਤੇ ਖਾਈ ਦਾ-ਖਾਈ ਦਾ ਡੇਲੀ ਫਾਸ ਫੂਡ ਤੇ ਡੇਲੀ ਚੱਲ ਰਿਆ ਅੱਜ ਕੱਲ
ਹਾਂ ਸ਼ਾਮ ਨੂੰ ਤਾਂ ਸਾਰੇ ਖਾ ਲੈਂਦੇ ਬਾਰ ਸ਼ਾਮ ਨੂੰ ਨਿਕਲਦੇ ਠੰਡਾ ਹੁੰਦਾ ਥੋੜਾ ਨਾਲੇ ਘੁੰਮ ਫਿਰ ਲੈਂਦੇ ਆ ਨਾਲੇ ਕੈਂਦੇ ਚਲ ਖਾ ਲੋ ਬਾਰ ਹਾਂਜੀ। ਹੁਣ ਕਦੇ-ਕਦੇ ਖਾ ਲੈਣਾ ਚਾਈਦਾ ਡੇਲੀ ਵੀ ਸੂਟ ਕਰਦਾ ਕਈਆਂ ਨੂੰ
ਨਈ ਅਸੀ ਡੇਲੀ ਖਾ ਲੈਂਨੇ ਨਾ।
ਅੱਛਾ
ਹੂੰ ਚੱਲਦਾ ਹੁਣ ਤੇ
ਹਾਂਜੀ
ਆ ਤਾਂ ਦੋ ਤਿੰਨ ਮ੍ਹੀਨੇ ਗਰਮੀ ਪਊਗੀ ਜਾਦਾ ਅਗਸਤ 'ਚ ਤਾਂ ਬੋ ਜਾਦਾ ਹੁੰਦੀ ਏ।
ਹਾਂ-ਹਾਂ ਸਈ ਗੱਲ ਏ।
ਅਗਸਤ ਜਨਮ ਅਸ਼ਟਮੀ ਤੇ ਰੱਖੜੀ ਤੇ ਬੋ ਗਰਮੀ ਹੁੰਦੀ ਆ। ਪਿਛਲੀ ਵਾਰ ਮੀਂਹ ਪੈ ਰਿਆ ਸੀ ਰੱਖੜੀ ਤੇ ਕਈ ਵਾਰ ਮੀਂਹ ਪੈਂਦਾ ਹੁੰਦਾ ਬਾਰਸ਼ ਹੋਰ
ਪਿਛਲੀ ਵਾਰੀ ਰੱਖੜੀ ਤੇ ਮੀਂਹ ਪੈ ਰਿਆ ਸੀ।
ਮੀਂਹ ਪੈ ਰਿਆ ਸੀ ਇਸ ਦਿਨ ਮੈਂ ਸਵੇਰੇ- ਸਵੇਰੇ ਜਾਣਾ ਸੀ ਬਾਰਿਸ਼ ਸ਼ੁਰੂ ਹੋ ਗਈ ਸੀਗੀ। ਪੈਲਾਂ ਰੁਕ ਗਈ ਫੇਰ ਬਾਰਿਸ਼ ਈ ਹੋ ਰਈ ਸੀਗੀ ਬਾਰਿਸ਼ 'ਚ ਗਏ ਸੀ ਕਿੰਨ-ਮਿੰਨ ਹੋ ਰਈ ਸੀਗੀ।
ਨੋ ਅਗਸਤ ਸੀ ਨਾ।
ਹਾਂਜੀ
ਨੋ ਅਗਸਤ ਦੀ ਸੀ ਨਾ ਪਿਛਲੀ ਵਾਰ
ਹਾਂਜੀ ਕੀ ਕੈ ਰਏ।
ਮੈਂ ਕਿਆ ਨੋ ਅਗਸਤ ਹੈਗਾ ਸੀ ਨਾ ਪਿਛਲੀ ਵਾਰੀ ਰੱਖੜੀ
ਹਾਂ ਪਤਾ ਨੀ ਮੈਨੂੰ ਰੇਟ ਨਈ ਯਾਦ ਮੈ ਏਦਾਂ ਬਸ ਪਤਾ ਵ ਬਸ ਅਗਸਤ 'ਚ ਹੁੰਦੀ ਇਸ ਵਾਰ ਤਾਂ ਪਤਾ ਨਈ।
ਮੈਨੂੰ ਡੇਟ ਯਾਦ ਰੈਂਦੀ ਆ ਸਾਰੀ ਡੇਟਾਂ ਯਾਦ ਰੈਂਦੀਆਂ। ਨੋ ਅਗਸਟ ਤੁਸੀ ਚੈੱਕ ਕਰ ਲੈ ਬ
ਬਰਡੇ ਵਗੈਰਾ ਐਨੀਵਰਸਰੀ ਵਗੈਰਾ ਏ ਜਾਦਾ ਯਾਦ ਰੱਖਦੀ ਏ ਹਰ ਏ ਤਾਂ ਮੈਨੂੰ ਯਾਦ ਰੈਂਦੀ ਆਂ। ਆਲਮੋਸਟ ਸਾਰੀ ਫੈਮਿਲੀ ਦੀ ਯਾਦ ਆ ਮੈਨੂੰ
ਅੱਛਾ-ਅੱਛਾ ਨਈ ਮੈਨੂੰ ਦਿਨ ਤਿਉਹਾਰ ਕਿਸ ਦਿਨ ਕੀ ਹੋਇਆ ਸੀ ਬੜੀ ਮੈਮਰੀ ਤੇਜ ਆ ਐਸੀ ਗੱਲ ਨੀ ਹੈਗੀ। ਹਾਂਜੀ ਬੋਤ
ਤੇ ਸਾਰੇ ਹਿਸਟਰੀ
ਹਾਂਜੀ-ਹਾਂਜੀ ਬਿਲਕੁਲ
ਮੈਂ ਕੈ ਤੇ ਰਿਆ ਪਿਛਲੀ ਬਾਰ ਨੋ ਅਗਸਤ ਨੂੰ ਹੈਗੀ ਸੀ ਰੱਖੜੀ ਤੁਸੀਂ ਚੈੱਕ ਕਰ ਲੈਣਾ ਅਗਰ ਮੈਂ ਗਲਤ ਹੋਵਾਂ ਤੇ ਤਾਂ ਗੱਲ ਕਰਨਾ।
ਕੀ ਪਤਾ ਹੁਣ ਚੈੱਕ ਈ ਕਰ ਰਿਆ ਹੋਵੇ।
ਤਾਂ ਚੈਕ ਕਰ ਲੈਣਾ ਕੋਈ ਚੱਕਰ ਨੀ ਹੈਗਾ ਗਲਤ ਹੋ ਨੀ ਸਕਦਾ ਇੱਕ ਸੌ ਪਰ ਸਾਡਾ ਓਕੇ ਆ ਆਪਣੀ ਤਰਫੋ ਜੀ।
ਹਾਂ-ਹਾਂ ਨਈ ਚਲੋ ਹੁੰਦਾ ਕਈ ਵਾਰ ਯਾਦ ਰੈਂਦੀ ਆ ਹਾਂਜੀ। ਹਾਂ ਤੇ ਸਾਲ-ਸਾਲ ਬਾਦ ਜੇੜੇ ਤਿਉਹਾਰ ਓ ਤਾਂ ਨੀ ਇਨਾ ਮਾਈੰਡ 'ਚ ਰੱਖੀ ਦੇ ਬਾਕੀ ਓਦਾਂ
ਨਾ ਆਪਣਾ ਜ ਪੂਰਾ ਧਿਆਨ ਰੱਖੇ ਦਾ ਕਿਸ ਦਿਨ ਕੀ ਹੋਇਆ ਸੀ ਨਾ ਆਪਣਾ ਕੰਮ ਨੀ ਆਈ ਹੈਗਾ। ਕਲਚਰ ਤੇ ਕੰਮ ਹੈਗਾ ਆਪਣਾ ਡੇਟ ਦਾ ਤਾਂ ਇੱਕ ਸਪੈਸ਼ਲ ਧਿਆਨ ਰੱਖੀ ਦਾ
ਤੇ ਕੰਮ ਦੇ ਨਾਲ ਰਿਲੇਟਡ ਆ ਤੇ ਫੇਰ ਤਾਂ ਯਾਦ ਰਊਗਾ ਈ।
ਹਾਂ-ਹਾਂ-ਹਾਂ-ਹਾਂ ਆਈ ਚੱਕਰ ਏ ਵੈਸੇ
ਚੀਜ਼ਾਂ ਤੇ ਯਾਦ ਰਹਿੰਦੀਆਂ ਵਾ ਹਾਂਜੀ। ਵਧੀਆ ਗੱਲ ਆ, ਇਹ ਫੇਰ ਕੰਮ ਹੀ ਹੋਵੇ ਕਿਸ ਨੂੰ ਤੁਹਾਡੇ ਲਈ ਇਹਦਾ।
ਹਾਂਜੀ-ਹਾਂਜੀ।
ਹੁਣ ਥੋੜੀ ਹਵਾ ਜੀ ਸ਼ੁਰੂ ਹੋਈ ਏ ਬਾਹਰ।
ਨਾ ਸਾਡੇ ਤੇ ਤਾਂ ਧੁੱਪ ਹੈ ਬਹੁਤ ਤੇਜ਼ ਨਾ।
ਧੁੱਪ ਹਲਕੀ ਘੱਟ ਗਈ ਆ, ਮੈਂ ਬਾਹਰ ਹੀ ਸੀਗੀ। ਬੇਟੀ ਸੋ ਰਹੀ ਆ, ਹੁਣ ਉੱਠ ਜਾਣਾ ਓਹਨੇ।
ਹਮ ਬੱਚੇ ਵੀ ਹੁਣ ਏਧਾਂ ਅੱਧੇ ਘੰਟੇ ਤੋਂ ਉੱਪਰ ਨ ਸੌਂਦੇ ਨੇ ਨਾ ਮਤਲਬ
ਨਹੀਂ ਉਹਦੇ ਕੋਲ ਤਾਂ ਸ਼ੋਰ ਬਿਲਕੁਲ ਬਿਲਕੁਲ ਵੀ ਹੋਵੇ ਜਾਂ ਉਹਨੂੰ ਮੈਂ ਦਿਖਣੀ ਚਾਹੀਦੀ ਕੋਲ ਨਹੀਂ ਤਾਂ ਓਹਨੇ ਉੱਠ ਕੇ ਜੇ ਮੈਂ ਤੇ ਮੈਨੂੰ-ਮੈਨੂੰ ਈ ਲੱਭੂਗੀ ਕਿੱਥੇ ਆ ਮੰਮਾ। ਕਿਚਨ ਹੋਵਾਂ ਤਾਂ ਮੇਰੇ ਕੋਲ ਆ ਜਾੂਗੀ, ਉੱਪਰ ਹੋਵਾਂ ਤਾਂ ਵਾਜਾਂ ਨਾਲ। ਹੋਰ ਸਾਰੇ ਹੋਣ ਭਾਵੇਂ ਕੋਲ ਮੰਮੀ ਨੂੰ ਲੱਭਣਾ ਹਾਂਜੀ। ਰਾਤੀ ਵੀ ਕਈ ਵਾਰ ਉੱਠ ਕੇ ਦੇਖੂਗੀ ਮੰਮਾ ਕਿੱਥੇ ਆ। ਫੇਰ ਬਾਂਹ ਪਕੜ ਕੇ ਸੋ ਜਾਊਗੀ ਫੇਰ ਮੰਮਾ ਕਿਤੇ ਚਲੇ ਨਾ ਜਾਵੇ। ਮੈ ਤੇਰੇ ਕੋਲ ਈ ਆ। ਜਿਵੇ ਛੋਟੇ ਬੱਚੇ ਨੂੰ ਹੁੰਦਾ ਨਾ, ਅਟੈਚਮੈਂਟ ਹੁੰਦੀ ਹੈ।
ਹਾਂਜੀ-ਹਾਂਜੀ, ਬਿਲਕੁਲ।
ਹੋਰ ਦੱਸੋ?
ਬਸ ਵਧੀਆ ਜੀ‌।
ਕੰਮ ਠੀਕ ਚਲੀ ਜਾ ਰਿਹਾ?
ਹਾਂਜੀ-ਹਾਂਜੀ ਠੀਕ ਹੈ, ਕਿਰਪਾ ਬਾਬੇ ਦੀ।
ਸੰਡੇ ਛੁੱਟੀ?
ਸੱਡੇ ਛੁੱਟੀ ਮੈ ਦਫ਼ਤਰ ਹੀ ਪੈਅ ਇ ਜਾਈਦਾ, ਘਰ ਬੈਠ ਕੇ ਕੀ ਕਰਾਂਗਾ।
ਹਾਂ ਸਹੀ ਗੱਲ ਆ, ਚਲ ਟਾਈਮ ਪਤਾ ਕੀ ਜਿਹੜੇ, ਹਾਂਜੀ।
ਦੋ ਹੁਣ ਮੰਨ ਲਓ ਦਫ਼ਤਰ ਖੋਲ੍ਹ ਗਿਆ ਹੁਣ ਇੱਕ ਵਾਰੀ, ਦੋ-ਚਾਰ ਯਾਰ ਦੋਸਤ ਆ ਗਏ ਬੈਠ ਜਾਂਦੇ ਨੇ ਦਫ਼ਤਰ ਚ।
ਹਾਂਜੀ-ਹਾਂਜੀ। ਹਮ, ਨਾਲੇ ਕੰਮ ਹੋ ਜਾਂਦਾ। ਨਾਲੇ ਥੋੜਾ ਗੋਸਿਪ ਹੋ ਜਾਂਦੀ ਏ ਨਾਲੇ ਟਾਈਮ ਸਪੈੰਡ ਹੋ ਜਾਂਦਾ। ਇਹਗਾ ਹਮ ਪਤਾ ਕੀ, ਕਈਆਂ ਨੂੰ ਆਦਤ ਐ ਨਾ ਆਪਣੇ ਬੀਜੀ ਸ਼ੂਡੇਅ ਆਪਣੇ ਡੇਲੀ ਡੇਲੀ ਕੰਮ ਰੂਟੀਨ ਜਾਣ ਦੀ।
ਹਾਂਜੀ, ਹਾਂਜੀ-ਹਾਂਜੀ, ਨਾਲੇ ਅਸੀਂ ਕਿਹੜਾ ਕੋਈ ਭਾਰੀ ਕੰਮ ਕਰਨਾ। ਤੇ ਬਹਿਣਾ ਈ ਹੈ ਜਾ ਕੇ ਕੁਰਸੀ ਤੇ।
ਹਮ, ਵਧੀਆ ਗੱਲ ਆ। ਹੋਰ ਜੇ ਭਾਰੀ ਹੀ ਹੋਵੇ, ਫੇਰ ਤਾਂ ਫੇਰ ਤਾਂ ਘਰੋਂ ਨਿਕਲਣ ਦਾ ਮਨ ਹੀ ਨਾ ਕਰੇ।
ਮਨ ਨਾ ਕਰੇ ਘਰੋ ਸਹੀ ਗੱਲ ਆ। ਅਸੀ ਏਸੀ ਚਲਾ ਕੇ ਬਹਿਣਾ। ਹਾਂ, ਪੱਖਾ ਚੱਲ ਰਿਹਾ ਅਸੀ ਚੱਲ ਆਪਾਂ ਅਰਾਮ ਨਾਲ ਬੈਠੇ ਆ, ਕੋਈ ਦਿੱਕਤ ਨੀ ਹੈਗੀ ਬਾਹਰ ਗਰਮੀ ਹੈ ਬਾਹਰ ਕਿੱਥ
ਅੱਛਾ, ਅੱਛਾ ਜੀ। ਚਲੋ ਵਧੀਆ ਗੱਲ ਆ। ਗਰਮੀ ਵੀ ਤਾਂ ਇੰਨੀ ਏ ਈ ਸੀ ਚ ਅੰਦਰ ਰਹਿ ਕੇ ਕੰਮ ਕਰਲੋ ਵਧੀਆ ਗੱਲ ਆ। ਹਾਂਜੀ। ਤਾਂ ਆਪ ਨੀ ਗਰਮੀ ਚ ਬਾਹਰ ਜਾ ਕੇ ਖੁਸ਼ ਵੀ ਚੱਲ ਅੰਦਰ ਕੋਈ ਕੰਮ ਕੋਈ ਵੀ ਗਾ ਕਰ ਲਓ। ਘਰ ਦੇ ਸਵੇਰ ਦੇ ਈ ਘਰ ਦੇ ਕੰਮਾਂ ਚ ਲੱਗੇ ਗੇ ਸੀ। ਹੁਣ ਫ੍ਰਰੀ ਹੋਏ, ਬੇਟੇ ਦੀ ਛੁੱਟੀ ਸੀਗੀ। ਮੈਮ ਨੀ ਆਏ ਇਹਨਾਂ ਦੇ, ਤੇ ਘਰੇ ਹੀ ਸੀਗੇ। ਹੋਰ ਕੰਮ ਕਰਲੇ ਘਰ ਦੇ। ਬੱਚੇ ਸਵੇਰੇ ਬੱਚਿਆਂ ਕਰਕੇ ਫਿਰ ਇਹਨਾਂ ਦੇ ਕਰਕੇ ਜਲਦੀ ਉੱਠਣਾ ਹੁੰਦਾ, ਸਵੇਰੇ ਕੰਮ ਤੇ ਜਾਣਾ ਹੁੰਦਾ, ਫੇਰ ਜਲਦੀ ਉਠ ਨਾ, ਹੁਣ ਤਾਂ ਫਿਰ ਲੇਟ ਈ ਉਠ ਜਾਉਗਾ ਫਿਰ
ਅੱਛਾ, ਬੱਚੇ ਮਤਲਬ ਅ ਅੱਜ ਸਕੂਲ ਦੀ ਛੁੱਟੀ ਸੀ ਮੁੰਡੇ ਦੀ ਹੈਂ?
ਹਾਂ, ਓਨੇ ਟੀਚਰ ਨੇ ਮੈਸੇਜ ਕੀਤਾ ਸੀ, ਉਹਨਾਂ ਨੇ ਕੀ ਟੀਚਰ ਆ ਨਹੀ ਰਹੇ ਤੇ ਫਿਰ ਮੈਂ ਕਿਹਾ ਵ ਬੱਚੇ ਦੇ ਪਤਾ ਬੱਚੇ ਗਏ ਨਾ ਸਕੂਲ ਚ ਸ਼ਰਾਰਤਾਂ ਕਰਦੇ ਆ, ਟੀਚਰ ਨੀ ਆਏ ਕੋਈ ਅਟੈਂਡ ਕੋਈ ਦੂਸਰੇ ਮੈਮ ਅਟੈਂਡ ਕਰਨ ਕਲਾਸ ਕੇ ਨਾ ਕਰਨ ਪਤਾ ਨਹੀਂ। ਵੀ ਐਨਾ ਚੱਲ ਘਰੇ ਗਰਮੀ ਵੀ ਤਾਂ ਹੈਗੀ ਏਨੀ, ਹੁਣ ਪਤਾ ਹੀ ਟੀਚਰਜ਼ ਨੂੰ ਵੀ ਘਰੇ ਪੜ ਲੈਣਗੇ ਬੱਚੇ ਘਰੇ ਆ ਟੀ ਵੀ ਦੇਖ ਲੈਣ ਅੰਦਰ ਠੀਕ ਐ। ਬਾਹਰ ਵੀ ਇੰਨੀ ਧੁੱਪ ਜਾਣਾ ਆਣਾ ਵੀ ਬਹੁਤ ਔਖਾ ਵਾ, ਮ ਸਵੇਰੇ ਤੇ ਚੱਲ ਸਰ ਜਾਂਦਾ ਦੁਪਿ ਹਰ ਨੂੰ ਆਣ ਦੇ ਲਈ ਬਹੁਤ ਗਰਮੀ ਹੁੰਦੀ ਆ। ਦੋ -ਢਾਈ ਵਜੇ ਦੁਪਹਿਰ ਪੂਰੀ ਹੁੰਦੀ ਆ, ਹਾਂਜੀ। ਛੁੱਟੀਆ ਵਧਾ ਦੇਣੀ ਚਾਹੀਦੀ ਸੀ ਇਹਨਾਂ ਨੂੰ, ਪਹਿਲਾਂ ਕਹਿੰਦੇ ਸੀ ਵਧਾਉਣੀਆਂ ਵਾ ਫੇਰ ਵਧਾਈਆਂ ਨੀ। ਦਸ ਤਰੀਕ ਤੱਕ ਕਹਿ ਰਹੇ ਸੀ, ਹੁਣ ਤਾਂ ਬਸ ਹੁਣ ਤਾਂ ਨਹੀਂ ਪੈਂਦੀਆਂ। ਪਹਿਲਾਂ ਤਾਂ ਨਿਊਜ਼ ਆਈ ਸੀ, ਫੇਕ ਸੀ ਸ਼ਾਇਦ।
ਫੇਕ ਹੀ ਨਿਊਜ਼ ਆਂਦੀ ਹੈ ਜ਼ਿਆਦਾਤਰ, ਉੱਨੀ ਅਗਸਤ ਤੱਕ, ਉੱਨੀ ਜੁਲਾਈ ਤੱਕ ਆਈ ਸੀ ਸ਼ਾਇਦ।
ਪਹਿਲਾਂ ਦਸ ਤਰੀਕ ਤੱਕ ਕਹਿ ਰਹੇ ਸੀਗੇ, ਅੱਛਾ ਜੀ।
ਤੱਕ ਆਈ ਸੀ ਲੇਕਿਨ, ਕਈਆਂ ਨੇ ਸੋਚਿਆ ਸਕੂਲ ਤੇ ਖੁਲ ਗਏ ਸੀ, ਚੱਲ ਗਏ।
ਅੱਛਾ -ਅੱਛਾ। ਅੱਛਾ ਜੀ। ਅਸੀਂ ਫਿਰ ਪਤਾ ਈ ਆ ਫਸਟ ਵੀਕ ਤਾਂ ਬੱਚੇ ਆਉਂਦੇ ਬਹੁਤ ਘੱਟ ਆ। ਓਈ ਕਿਤੇ ਗਿਆ ਹੁੰਦਾ ਵਾ, ਤੇ ਅਸੀਂ ਵੀ ਗਏ ਸੀਗੇ, ਮੈਂ ਵੀ ਮੰਮੀ ਵੱਲ ਗਏ ਸੀਗੇ। ਉੱਧਰ ਵੀ ਦੋ -ਚਾਰ ਦਿਨ ਲੇਟ ਹੀ ਆਏ। ਰਾ ਘਰ ਦੇ ਕੰਮ ਕਰ ਕੇ ਫਿਰ ਲੋਕਲ ਤਾਂ ਹੈਗਾ ਬਟ ਗਈ ਲੇਟ ਸੀ ਮੈਂ। ਪਹਿਲਾਂ ਗਏ ਨੀ ਹੈਗੇ, ਲੇਟ ਹੀ ਗਏ ਸੀਗੇ, ਬਸ ਫਿਰ ਇੱਧਰ ਵੀ ਏਦੇ ਭੂਆ ਵਗੈਰਾ ਆਏ ਸੀ ਚੰਗਾ ਨੀ ਲੱਗਦਾ ਫਿਰ ਘਰੇ ਗੈਸਟ ਆਏ ਵੀ ਆਪਾਂ ਚੱਲ ਜੀਏ। ਉਹਨਾਂ ਨੇ ਵੀ ਆਣਾ ਹੀ ਹੁੰਦਾ, ਉਹਨਾਂ ਨੂੰ ਵੀ ਸਾਡੇ ਕੋਲ ਈ ਆਣਾ ਨਹੀਂ-ਨਹੀਂ ਆਪਾਂ ਨੂੰ ਵੀ ਜਾਣਾ ਪੈਂਦਾ ਕਈ ਵਾਰ ਫਿਰ ਤਾਂ ਕਰਕੇ ਮੈਂ ਕਿਹਾ ਉਹ ਚੱਲ ਗਏ ਫਿਰ ਅਸੀਂ ਦੋ ਦਿਨ ਰੁਕ ਕੇ ਗਏ ਫਿਰ।
ਸਹੀ ਗੱਲ ਹੈ ਜੀ।
ਉੱਧਰ ਤਾਂ ਰਹੀਦਾ ਨੀ ਜਾਦਾ ਲੋਕ
ਚੰਗਾ ਸਸ ਸ੍ਰੀ ਅਕਾਲ, ਮੈਂ ਕਿਹਾ ਟਾਈਮ ਜ਼ਿਆਦਾ ਹੋ ਗਿਆ ਜੇ।
ਓਕੇ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ।